ਹੈਲੋ ਸਤਿ ਸ੍ਰੀ ਅਕਾਲ ਜੀ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
ਬਸ ਵਧੀਆ ਤੁਸੀ ਸੁਣਾਓ ਤੁਹਾਡੇ ਕੀ ਹਾਲ ਚਾਲ
ਬਸ ਜੀ ਟਾਈਮ ਪਾਸ ਵਧੀਆ ਗੁਰੂ ਮਹਾਰਾਜ ਦੀ ਕਿਰਪਾ
ਹਾਂ ਹਾਂਜੀ ਬਸ ਬੈਠੇ ਹੋਏ ਸੀ ਮੈਂ ਕਿਹਾ ਫੋਨ ਹੀ ਕਰ ਲਾਂ ਤੁਸੀਂ ਤੇ ਯਾਦ ਕਰਦੇ
ਨਹੀਂ ਨਹੀਂ ਐਸੀ ਗੱਲ ਤੇ ਨਹੀਂ ਹੈ ਅਸੀਂ ਵੀ ਯਾਦ ਕਰਦੇ ਰਹਿੰਦੇ ਹਾਂ ਬਸ ਬਿਜੀੀ ਰਹਿੰਦੇ ਹਾਂ ਤੁਹਾਨੂੰ ਪਤਾ ਹੀ ਹੁਣ ਫਿਰ ਕੰਮ ਵੀ ਕਰਦੇ ਹ
ਕੰਮ ਵੀ ਹੈ ਨਾ ਤੁਹਾਡਾ ਹਮ ਹੋਰ ਸਹੀ ਚੱਲਦਾ ਪਿਆ ਕੰਮ ਤੁਹਾਡਾ
ਹਾਂ ਹੁਣ ਸਰਦੀ ਗਰਮੀਆਂ ਆ ਗਈਆਂ ਨਾ ਹੁਣ ਬਸ ਇੱਕਦਮ ਸਭ ਕਹਿ ਰਹੇ ਨੇ ਸਾਡਾ ਸੀ ਦੋ ਪਹਿਲੇ ਸੂਟ
ਹਾਂ ਹਾਂ ਉਹੀ ਨਾ ਗਰਮੀਆਂ ਦਾ ਕੱਪੜਾ ਬੰਦਾ ਬਹੁਤ ਸਆਦਾ ਹੈ
ਹਾਂ ਬਸ ਉਹੀ ਹੋ ਹੀ ਰਹੀ ਹੈ ਬਸ ਭਜੀ ਦੌੜੀ ਹੋ ਰਹੀ ਹੈ
ਹਾਂਜੀ ਹੋਰ ਘਰ ਸਭ ਠੀਕ ਤੁਹਾਡੇ
ਹਾਂਜੀ ਸਭ ਠੀਕ ਹੈ
ਹੋਰ ਪਿੱਛੇ ਉਹਨਾਂ ਦੀ ਤਬੀਅਤ ਖ਼ਰਾਬ ਹੋ ਗਈ ਸੀ ਸਿੰਘ ਨਾ ਠੀਕ ਨੇ
ਹਾਂ ਹਾਂ ਠੀਕ ਨੇ ਹੁਣ ਤੇ ਫਰਕ
ਹਾਂ ਵਾਇਰਲ ਵਾਇਰਲ ਵਾਇਰਲ ਹੋ ਗਿਆ ਸੀ ਨਾ ਹਾਂ ਹਾਂਜੀ ਹ ਕੋਈ ਡਾਇਟ ਠੀਕ ਰੱਖਣ ਆਪਣੀ
ਹਾਂ ਹਾਂ ਡਾਇਟ ਡਾਇਟ ਦਾ ਤੇ ਬੜਾ ਧਿਆਨ ਧਿਆਨ ਰੱਖ
ਹਾਂ ਐਕਸਰਸਾਈਜ਼ ਵਗੈਰਾ ਕਰਨ ਨਾ
ਵੈਸੇ ਵੀ ਹੀ ਲਾਈਟੀ ਖਾ ਖਾਨਣਾ ਪਸੰਦ ਕਰਦੇ ਹਾਂ ਅਸੀਂ ਤੇ ਹੈਵ ਚੀਜ਼ਾਂ ਹਨ
ਹ ਅਸੀਂ ਵੀ ਹਾਂ ਸਾਡੇ ਵੀ ਹੈ ਜਦੋਂ ਬਿਮਾਰ ਹੋ ਗਿਆ ਸੀ ਤੇ ਅਸੀਂ ਵੀ ਕਾਰ ਬਿਲਕੁਲ ਲਵੇਂ ਦੀ ਚੀਜ਼ਾਂ ਬਣਾਉਣੀਆਂ ਬੰਦ ਕਰਤੀਆਂ ਲਿਆਣੀ ਵੀ ਬੰਦ ਕਰਤੀਆਂ ਅਸੀਂ ਤੇ
ਹਾਂ ਅਸੀਂ ਤੇ ਵੈਸੇ ਹੀ ਨਹੀਂ ਖਾਂਦੇ ਤਥਲਿਆ ਬੁਨਿਆ ਤੇ ਬਿਲਕੁਲ ਨਹੀਂ ਖਾਂਦੇ ਅਸੀਂ ਲਾਈਟ ਚੀਜ਼ਾਂ ਹੀ ਪਸੰਦ ਕਰਨੇ ਹ ਅਸੀਂ ਹਮ
ਹਾਂਜੀ ਸਾਡੇ ਵੀ ਲਾਈਟ ਹੀ ਬੰਦ ਹੈ ਫੇਿਰ ਅਸੀਂ ਤਾਂ ਯੋਗਾ ਦੀ ਆਦਤ ਪਾਈ ਹੋਈ ਹੈ ਅਸੀਂ ਵੀ ਬੱਚੇ ਵੀ ਸਵੇਰੇ ਯੋਗਾ ਕਰਦੇ ਨੇ ਡੇਲੀ ਤੇ ਰਾਤੀ ਵੋਕ ਤੇ ਵੀ ਜਾਂਦੇ ਹਾਂ
ਚਾਹੀਦੇ ਯੋਗਾ ਤੇ ਸੈਰ ਵੀ ਬੜੀ ਜ਼ਰੂਰੀ
ਹਾਂਜੀ ਸੈਰ ਤੇ ਬਹੁਤ ਜਰੂਰੀ ਹੈਗੀ ਹੈ ਸਾਡੇ ਦੋਨੋ ਟਾਈਮ ਸੈਰ ਹੁੰਦੀ ਹੈ ਦਿਨੇ ਵੀ ਰਾਤੀ ਵੀ ਉਓਹੀ ਹੁਣ ਤੇ ਆਉਣ ਵਾਲੇ ਟਾਈਮ ਵਿੱਚ ਤੇ ਮਨ ਨੀ ਲੱਗਦਾ ਜਿਆਦਾ ਦਾ ਸਰੀਰ ਰਹਿਣੇ ਨੇ
ਉਹ ਇਹ ਖਾਾਨ ਪਾਨ ਹੁਣ ਪਹਿਲੇ ਵਕਤ ਦਾ ਨੀ ਨਾ ਰਿਹਾ ਹੁਣ ਖੁਰਾਕਾਂ ਘੱਟ ਗਈਆਂ ਨਾ ਸਬ ਦੀਆ
ਸਾਰੀ ਚੀਜ਼ਾਂ ਤੇ ਐਵੇਂ ਦੀਆਂ ਹੀ ਆਉਂਦੀ ਪਨਾਂ ਦੁੱਧ ਠੀਕ ਆਉਂਦਾ ਨਾ ਪਨੀਰ ਸਹੀ ਆਉਂ ਅਦਾ
ਹਾਂ ਮਿਲਾਵਟ ਵਾਲੀ ਚੀਜ਼ਾਂ ਆ ਰਹੀਆਂ ਅੱਜ ਕੱਲ ਸਭ ਕੀ ਕਰੇ ਬੰਦਾ ਹਾਂ ਦੁੱਧ ਪੀ ਰਿਹਾ ਪਤਾ ਨੀ ਹੈਗਾ ਤ ਤਾਂ ਸਹੀ ਹੈਗਾ ਜਾਂ ਨਹੀਂ ਹੈ ਗਾ ਪੀ ਰਹੇ ਹਾਂ ਪਰ ਪਰ ਉਹਦੀ ਕੋਈ ਗਰੰਟੀ ਨਹੀਂੀ ਹੈਗੀ ਕਿ ਕੀ ਪੀ ਰਹੇਾਂ ਅਸੀਂ ਕੀ ਨਹੀਂ ਪੀ ਰਹੇ
ਕਈ ਦਿਨ ਹੋ ਗਏ ਨੇ ਬੜਾ
ਉਹ ਤਾਂ ਹਾ ਹਾਂ ਦੁੱਧ ਆ ਹੀ ਨਹੀਂ ਰਿਹਾ ਅੱਛਾ ਗਰਮੀਆਂ ਚ ਤੇ ਵੈਸੇ ਵੀ ਹੋ ਹੀ ਜਾਂਦਾ ਪਤਲਾ ਪਰ ਵੈਸੇ ਵੀ ਅੱਛਾ ਹੀ ਨਹੀਂੀ ਆ ਰਿਹਾ ਸਾਡਾ ਵੀ ਦੁੱਧ ਬਸ ਚਾਹ ਵੀ ਐਵੇਂ ਬਣਦੀ ਹੈ ਕੰਗਲ ਕਾਹਵਾ ਬਿਲਕੁਲ ਜਿੰਨਾ ਮਰਜੀੀ ਦੁੱਧ ਪਾਈ ਜਾਓ ਚਾਹ ਹੀ ਨੀ ਖਰੀ ਬਣੇਗੀ
ਹਾਂਜੀ ਹਾਂਜੀ ਉਓਹੀ ਐਵੇਂ ਹੈਗਾ
ਨਾ ਮਲਾਈ ਸਹੀ ਆਉਂਦੀ ਹੈ ਨਾ ਕੁਛ ਬਸ ਹੋਰ ਅਸੀਂ ਬਸ ਤੇ ਲੱਗੀ ਹੋਈ ਸੀ ਹੁਣ ਵੀ ਕਸਟਮਰ ਦਾ ਆਇਆ ਤਾ ਸੀ ਸੂਟ ਮੈਂ ਕਿਹਾ ਚੱਲ ਕੱਟਾਂ ਫੇਿਰ ਉਹ ਵੀ ਬੜੇ ਜਲਦੀ ਤਾਂ ਮੰਗਦੇ ਪਏ ਨੇ
ਅੱਛਾ ਅੱਛਾ ਤੇ ਮੈਂ ਕਹਿੰਦੀ ਪਈ ਆ ਕਿ ਮੇਰਾ ਵੀ ਸੀ ਦੋ ਹਜ਼ਾਰ ਰਾਹ ਮੈਂ ਤਾਂਹੀ ਫੋਨ ਕੀਤਾ ਸੀ ਕੀ ਮੈਨੂੰ ਮੇਰੇ ਕੋਲ ਵੀ ਪੰਜ ਛੇ ਸੂਟ ਇਕੱਠੇ ਹੋਏ ਦੇ ਨੇ ਮੈਂ ਕਿਹਾ ਹੁਣ ਇਕੱਠੇ ਤੇ ਤੇ ਸਕਦੀ ਤੁਸੀਂ ਵੀ ਸੀ ਨੀ ਪਾਓਗੇ ਮੈਂ ਹਾਂ ਗਰਮੀਆਂ ਦਿਨਾਂ ਬਹੁਤ ਕੱਪੜਾ ਸਆਦਾ ਦਾ ਨਾ ਬਦਾ
ਹਾਂ ਇਹ ਤੇ ਹੈ ਕਿਉਂਕਿ ਕੀ ਗਰਮੀ ਪੈਂਦੇ ਨਾ ਕਲਰ
ਹਾਂਜੀ ਬਹੁਤ ਜਲਦੀ ਹਾਂਜੀ ਮੈਂ ਲਿਆਈ ਸੀ ਅ ਪ੍ਰਿੰਟਡਨ ਵੈਸੇ ਤਾਂ ਇੱਕ ਤੇ ਉਹ ਜਿਹੜੀ ਫਰਸ਼ੀ ਸਲਵਾਰ ਜਲਦੀ ਪੀਏ
ਅੱਛਾ ਅੱਛਾ ਹ ਫਰਸ਼ੀ ਸਲਵਾਰ
ਉਹ ਓਦਾਂ ਦਾ ਸੁਆਣਾ ਇੱਕ ਦੋ ਸੂਟ ਉਓਦਾਂ ਦੇ ਸਵਾਣੇ ਨੇ ਮੈਂ ਬਾਕੀ ਦੋ ਕੁੜਤੀਆਂ ਹੈ ਕਿ
ਅੱਛਾ
ਇੱਕ ਸਲਵਾਰ ਸੂਟ ਹੈ ਤੇ ਸਲਵਾਰ ਮਤਲਬ ਉਹ ਵਾਲੀ ਨਹੀਂ ਹੈ, ਜਿਆਦਾ ਖੁੱਲੀ ਚੋਨਾ ਵਾਲੀ ਨੀ ਹੈਗੀ ਸਿੰਪਲ ਵਾਲੀ ਹਾਂ, ਅਫਗਾਨੀ ਹਾਂਜੀ। ਤੇ ਬਾਕੀ ਦੋ ਸੂਟ ਸਿੰਪਲ ਵਾਲੇ ਨੇ।
ਅੱਛਾ ਹਾਂ ਕੋਈ ਨੀ ਤੁਸੀਂ ਆ ਜਾਣਾ ਨਾਲੈ ਨਾਪ ਦੇ ਜਾਣਾ ਆਪਣਾ
ਹਾਂ ਹੋਰ ਕੋਟ ਸੈਟ ਵੀ ਹੈਗੇ ਨੇ। ਉਹ ਵੀ ਸਵਾਣੇ ਸੀ ਮੈਂ ਕਿਹਾ ਚਲੋ ਪਹਿਲੇ ਇਹ ਸਵਾਣੀ ਹਾਂ।
ਹੂੰ ਹਾਂ ਕੋਈ ਨੀ ਤੁਸੀਂ ਆ ਜਾਣਾ ਮੈਨੂੰ ਨਾਪ ਦੇ ਜਾਣਾ ਔਰ ਆਪਣਾ ਦੱਸ ਜਾਣਾ, ਕਿ ਕਿਹੜਾ ਸੀ ਮਤਲਬ ਕਿ
ਨਾਪ ਤੇ ਨਾਪ ਤੇ ਤੁਹਾਡੇ ਕੋਲ ਹੈਗਾ ਹੈ ਮੇਰਾ ਉਹ ਪਹਿਲੇ ਵੀ
ਹੈਗਾ ਵੇ ਪਰ ਇੱਕ ਵਾਰੀ ਚੇਂਜ ਹੁੰਦਾ ਰਹਿੰਦਾ ਨਾ ਨਾਪ। ਫੇਰ ਬਾਅਦ ਚੋਂ ਫਰ ਬਾਅਦ ਚੋ ਫੇਰ ਪਰੇਸ਼ਾਨੀ ਪੈਂਦੀ ਹੈ ਖੋਲਣਾ ਬੰਦ ਕਰਨਾ ਟਾਇਟ ਕਰਨਾ ਲੂਜ ਕਰਨਾ ਫਿਰ ਇੱਕ ਵਾਰੀ ਬੰਦਾ ਸਹੀ ਵਾਲਾ ਨਾਪ ਮਿਲ ਜਾਏ ਨਾ
ਹਾਂ ਤੇ ਮੈਨੂੰ ਦੱਸੋ ਮੈਂ ਉਹ ਉਹਦੇ ਇੱਕ ਸੂਟ ਹੈਗਾ ਮੇਰਾ ਮਤਲਬ ਪ੍ਰਿੰਟਡ ਹੈਗਾ ਹੈ ਉਹ ਪੂਰਾ ਹੀ ਹੈਗਾ ਤੇ ਉਹ ਕਿੱਦਾਂ ਦਾ ਸੁਆਵਾਂ ਮੈਂ
ਕੋਈ ਨੀ ਉਹਦੇ ਤੇ ਲੇਸ ਵਰਕ ਹੋ ਜਾਏਗਾ। ਲੇਸ ਵਰਕ ਨਾਲ ਬੜਾ ਪਿਆਰਾ ਬਣ ਜਾਂਦਾ। ਉਹਦੀ ਚਾਕ ਵਗੈਰਾ ਤੇ ਵੀ ਪਾਈਪਿੰਗ ਲਗਵਾਉਣੀ ਹੈ ਕੰਟਰਾਸਟ ਵਿੱਚ ਪਾਈਪਿੰਗ ਲਗਵਾ ਲੈਣਾ। ਲੇਸ ਲਗਵਾਉਣੀ ਹੈ ਲੇਸ ਲਗਾ ਲੈਣਾ।
ਹਾਂ ਬਾਹਵਾਂ ਤੇ ਬਾਹਵਾਂ ਤੇ ਪਾਈਪਿੰਗ ਠੀਕ ਲੱਗਦੀ ਤੇ ਬਾਵਾਂ
ਬਿਲਕੁਲ ਹਾਂ ਬਾਵਾਂ ਤੇ ਚ ਚਾਕ ਉੱਤੇ ਉਹ ਗਲੇ ਤੇ ਪਾਈਪਿੰਗ ਲੱਗ ਜਾਏਗੀ ਕੰਟਰਾਸਟ ਚ। ਅਗਰ ਤੁਸੀਂ ਲੈਸ ਲਗਵਾਣਾ ਚਾਅ ਰਹੇ ਹੋ ਕੰਟਰਾਸਟ ਚ। ਉਸ ਵਿੱਚ ਲੈਸ ਵੀ ਲੱਗ ਸਕਦੀ ਹੈ। ਓ ਤੇ ਜਿਵੇਂ ਤੁਸੀਂ
ਤੁਸੀਂ ਦੱਸੋ ਕਿਵੇਂ ਦਾ ਅੱਛਾ ਲੱਗਦਾ ਹੈ ਮੈਂ ਐਵੇਂ ਦਾ ਪਾਇਆ ਨਹੀ ਨਾ ਪਾਈਪਿੰਗ ਵਾਲੇ ਤਾਂ ਪਾਏ ਹੋਏ ਨੇ ਪਰ ਇੱਕ ਸੂਟ ਮੈਨੂੰ ਚਾਹੀਦਾ ਮਤਲਬ ਜਿਹਦੀ ਬਾਵਾਂ ਤੇ ਨਾ ਸਾਰੀ ਲੈਸਾਂ ਹੀ ਲੈਸਾਂ ਸਾਰੀ।
ਹਾਂ ਹਾਂ ਉਹ ਤੇ ਫੇਰ ਲੈਸਾਂ ਉਸੇ ਹਿਸਾਬ ਨਾਲ ਲੱਗ ਜਾਂਦੀਆਂ ਨੇ। ਤੁਸੀਂ ਜਿਵੇਂ ਕਹੋਗੇ ਉਵੇਂ ਬਣਾ ਦਾਂਗੇ ਹੈ ਵੀ ਲੈਸ ਲਗਵਾਣੀ ਹੈ ਹੈ ਵੀ ਲਗਵਾ ਲੈਣਾ। ਤਿੰਨ ਲੇਅਰ ਲਗਵਾਣੀ ਹੈ ਤਿੰਨ ਲਗਵਾਲੋ
ਤਿੰਨ ਲੇਅਰਸ ਵਾਲਾ ਹਾਂ ਤਿੰਨ ਲੇਅਰ
ਹਾਂ ਉਹ ਇਸ ਤਰ੍ਹਾਂ ਹੁੰਦਾ ਹੈ ਦੋ ਸਾਈ ਸਾਈਡਾਂ ਚ ਛੋਟੀ ਲੱਗ ਜਾਂਦੀ ਦੀ ਇਹ ਵਿਚਕਾਰ ਥੋੜ੍ਹੀ ਚੋੜੀ ਲੱਗ ਜਾਂਦੀ ਹੈ ਤਿੰਨ ਲੇਅਰ
ਹਾਂ ਹਾਂ ਉਹ ਤਾਂ ਦੀ ਹਾਂ ਮੈਂ ਦੇਖਿਆ ਸੀ ਨਾ ਤੇ ਮੈਨੂੰ ਬੜਾ ਪਸੰਦ ਆਇਆ ਸੀ, ਉਹ ਡਿਜ਼ਾਇਨ ਮੈਂ ਕਿਹਾ ਏਦਾਂ ਦਾ ਮੈਂ ਸਵਾਵਾਂਗੀ। ਤੇ ਹਾਂ, ਪਰ ਸੂਟ ਮੇਰਾ ਉਹ ਕੋਟਨ ਦਾ ਹੈਗਾ ਹੈ।
ਕੋਈ ਗੱਲ ਨੀ ਸਪੋਟਨ ਤੇ ਤੇ ਅੱਛੀ ਲੱਗਦੀ ਹੈ ਲੈਸ
ਹਾਂ-ਹਾਂ, ਕੋਟਨ ਦਾ ਹੀ ਸੂਟ ਹੈ ਹਾਂਜੀ ਤੇ ਇੱਕ ਸੂਟ ਸਟੀ ਨਾ ਜਿਹੜਾ ਉਹ ਕੰਟਸਟ ਕੱਪੜਾ ਨੀ ਲੱਗਦਾ ਜਿਵੇਂ, ਉਹ ਮੇਰਾ ਬਲਿਊ ਕਲਰ ਦਾ ਹੈਗਾ ਕੱਪੜਾ ਤੇ ਉਹਦੇ ਸਾਈਡ ਨਾਂ ਪਿੰਕ ਕਲਰ ਦੀ ਪੱਟੀਆਂ ਅ ਜਿੱਦ ਦਾਂ ਜਿੱਦਾਂ ਪਾਈਪਿੰਗ ਨਹੀ ਲੱਗਦੀ।
ਹੂੰ-ਹੂੰ,
ਪਰ ਉਹ ਪਾਈਪਿੰਗ ਨੀ ਲੀ ਪਰ ਕੰਟਸਟ ਵਿਚ ਕੱਪੜਾ ਲਗਾਣਾ ਸਾਈਡ ਵਿਚ
ਹਾਂ, ਉਹ ਚੋ ਚੋੜੀ ਪਾਈਪਿੰਗ ਲੱਗ ਜਾਏਗੀ ਨਾ। ਇੱਕ ਇੰਚ ਦੀ ਪਾਈਪਿੰਗ ਤੁਸੀਂ ਕਹਿ
ਹਾਂ-ਹਾਂ, ਤੇ ਉਹ ਬਾਹਵਾਂ ਤੇ ਹੋ ਗਈ। ਬਾਵਾਂ ਦੇ ਅੱਗੇ ਹੋ ਗਈ। ਕੁੜਤੇ ਦੇ ਸਾਈਡ ਕੋਰਨਰਸ ਵਿੱਚ ਹੋ ਗਈ ਸਾਰੀ ਚਾਰੋ ਸਾਈਡ ਤਿੰਨੋ ਸਾਈਡ ਤੇ ਹਾਂ ਕੇਰੇ ਤੇ ਹੋਰ ਥੱਲੇ ਪੈਂਟ ਦੇ ਵੀ ਥੱਲੇ ਹਾਂ, ਏਦਾਂ ਦੀ ਹਾਂਜੀ, ਏ ਏਦਾਂ ਦਾ
ਹਾਂ ਅੱਛਾ ਲੱਗੇਗਾ, ਤੁਸੀਂ ਦਿਖਾ ਨਾ ਪ੍ਰਿੰਟ
ਹਾਂ, ਉਹੀ ਪੱਟੀ ਹਾਂ ਤੁਸੀਂ ਮੈਂ ਤੁਹਾਨੂੰ ਆਪਣਾ ਦਿਖਾ ਦਾਂਗੀ ਉਹ ਪਲੇਨ ਹੈਗਾ, ਬਿਲਕੁਲ ਪਲੇਨ ਕੱਪੜਾ ਹੈਗਾ ਬਸ ਥੋੜਾ ਬਹੁਤਾ ਬੁਟੀਆਂ, ਹਾਂ, ਥੋੜਾ ਬੂਟੀਆਂ ਵਾਲਾ ਪ੍ਰਿੰਟ ਹੈਗਾ, ਬਾਕੀ ਸਾਰਾ ਪਲੇਨ ਹੈਗਾ ਹੈ ਬਲੂ ਕਲਰ ਦਾ ਤੇ ਬਾਕੀ ਜਿਹੜੇ ਦੂਸਰੇ ਕੱਪੜੇ ਹੈਗੇ, ਨੇ ਉਹ ਮੇਰੇ ਫੁਲ ਪ੍ਰਿੰਟਿਡ ਨੇ। ਏਦਾਂ ਇਦਾਂ ਦੇ ਹੈਗੇ ਨੇ ਆ। ਤੇ ਜਿਹੜੇ ਹਾਂਜੀ ਤੇ ਇਹ ਦੱਸੋ, ਜਿਹੜੇ ਅ ਮੈਂ ਪੈਂਟ ਸਵਾਣੀ। ਜਾ ਉਹਦੇ ਥੱਲੇ। ਜਿਵੇਂ ਡਿਜ਼ਾਇਨ ਬਣਵਾਵਾਂ ਜਾ ਸਿੰਪਲ ਹੀ ਰਹਿੰਦਾ, ਕਿਉਂਕਿ ਉਹ ਨਾ ਮੇਰੇ ਸੂਟ ਥੋੜੇ ਮਹਿੰਗੇ ਵਾਲੇ ਹੈਗੇ ਨੇ।
ਹਾਂ, ਨਹੀਂ ਉਹ ਪਲੇਨ ਹੈਗੀਆਂ, ਨੇ ਪੈਂਟਾਂ ਤੇ ਤੁਸੀਂ ਡਿਜ਼ਾਇਨਿੰਗ ਕਰਵਾ ਲੋ ਨੀਚੇ ਅੱਛੀ ਲੱਗ
ਹਾਂ ਮਤਲਬ ਉੱਥੇ ਉ ਹਾਂ ਅ ਮੈਂ ਦੇਖਿਆ ਨਾ ਡਿਜ਼ਾਇਨ। ਕਾਫੀ ਅੱਛੇ-ਅੱਛੇ, ਚੱਲਦੇ ਪਏ ਨੇ ਉਹ ਜਿਹੜੇ ਸਾਈਡ ਵਿੱਚ ਕੱਟ ਲੱਗਦਾ ਹੈ, ਇੱਕ ਪਟ
ਹਾਂ, ਉਹ ਤਿੰਨ ਬਟਨ ਅਸੀਂ ਮੜ੍ਹਾ ਕੇ ਲਗਾ। ਲਗਾ ਦਿੰਦੇ ਹਾਂ ਕੱਟ ਬਣਾ ਕੇ। ਤਿੰਨ ਬਟਨ ਲੱਗ ਜਾਂਦੇ ਨੇ ਉਹ ਹਾਂ। ਹਾਂ ਬਿਲਕੁਲ ਲੱਗ ਜਾਏਗੇ। ਅੱਛੀ ਲੱਗਦੀ ਹੈ। ਹਲਕੀ ਜਿਹੀ ਡਿਜ਼ਾਇਨਿੰਗ ਹੋਏ ਨਾ ਪੈਂਟ ਤੇ ਅੱਛੀ ਲੱਗਦੀ ਹੈ ਪੈਂਟ ਫਰ ਪਾਈ ਹੋਈ।
ਹਾਂ ਉਓਹੀ ਤੇ ਮੈਂ ਮੇਰੇ ਕੋਲ ਹੈਗੇ ਸੀ ਡਿਜ਼ਾਇਨ ਮੈਂ ਕਿਆ ਪੁੱਛਾਂਗੀ ਭੈਣ ਜੀ ਨੂੰ ਕੀ ਏਦਾਂ ਦਾ।
ਹਮ ਜੀ ਦੇਖੋ ਜਿਵੇਂ ਕਸਟਮਰ ਕਹੇਗਾ ਸੀ। ਉਵੇਂ ਸੀ ਦਿੰਨੇ ਹਾਂ ਬਾਕੀ ਹੁਣ ਤੁਸੀਂ ਆਪਣੀ ਮਰਜ਼ੀ ਜਿਵੇਂ ਜਿਵੇਂ ਕਹੋਗੇ ਅਸੀਂ ਉਵੇਂ ਕਰ ਦਾਂਗੇ ਅਸੀਂ
ਹਾਂਜੀ ਹਾਂਜੀ ਤੇ ਜਿਹੜੀ ਮੇਰੀ ਉਹ ਫਰਸ਼ੀ ਸਲਵਾਰ ਸੁਣਣੀ ਹੈ ਮੈਂ ਓਦਾ ਦ ਮ ਫਰਸ਼ੀ ਸਲਵਾਰ ਪ੍ਰਿੰਟਿਡ ਸਆਵਾਂ ਯਾਂ ਕੁੜਤਾ ਪ੍ਰਿੰਟਿਡ ਸਆਵਾਂ ਕਿਹੜਾ ਜ਼ਿਆਦਾ ਅੱਛਾ ਲੱਗੇਗਾ
ਪ੍ਰਿੰਟਿਡ ਸੂਟ ਫਰਸ਼ੀ ਸਲਵਾਰ ਪਲੇਨ ਜ਼ਿਆਦਾ ਅੱਛੀ ਲੱਗਦੀ ਏ
ਪਲੇਨ ਅੱਛੀ ਲੱਗਦੀ ਏ ਕਿਉਂਕਿ ਮੈਂ ਇਹ ਪਹਿਲਾਂ ਸੂਟ ਸਵਾਉਣ ਲੱਗੀ ਨਾ ਫਰਸ਼ੀ ਸਲਵਾਰ ਵਾਲਾ
ਮੈਚਿੰਗ ਵਿੱਚ ਹੈਗਾ ਤੇ ਤੁਸੀਂ ਫਿਰ ਮੈਚਿੰਗ ਵਾਲਾ ਸਵਾਣਾ ਏਹ ਫਰਸ਼ੀ ਸਲਵਾਰ ਮੈਚਿੰਗ ਪਲੇਨ ਵਿੱਚ ਜ਼ਿਆਦਾ ਅੱਛੀ ਲੁੱਕ ਆਉਂਦੀ ਹੈ
ਪਲੇਨ ਵਿਚ ਅੱਛਾ ਚਲੋ ਫਿਰ ਮੈਂ ਨਾ ਇੱਕ ਕੰਮ ਕਰਾਂਗੀ ਸਾਰੇ ਕੱਪੜੇ ਲੈ ਕੇ ਮੈਂ ਦੱਸੋ ਕਿੰਨੇ ਲੈ ਕੇ ਆਵਾਂ
ਦਸਾਂਗੀ ਹੀ ਤੁਸੀਂ ਆਪਣਾ ਦੇਖੋ ਤੁਹਾਨੂੰ ਪਹਿਲੇ ਕਿਹੜਾ ਚਾਹੀਦਾ ਹੈ ਪਹਿਲੇ ਉਹ ਸਵਾਲ ਲੈਣਾ ਨਾ ਤੁਸੀਂ ਜੋ ਤੁਹਾਨੂੰ
ਨਹੀਂ ਪਹਿਲੇ ਤੇ ਨੀ ਏਦਾਂ ਮੈਨੂੰ ਕੋਈ ਜਲਦੀ ਤੇ ਨਹੀਂ ਹੈਗੀ ਹਾਂ ਪਰ ਜਿਵੇਂ ਪੰਜ ਸ ਸੂਟ ਲੈਵਾਂ ਫਿਰ ਮੈਂ
ਹਾਂ ਹਾਂ ਹ ਲੈਣਾ
ਹਾਂ ਤੇ ਮੈਂ ਇਹਨਾਂ ਲੈਵਾਂਗੀ ਕੱਲ ਆਉਣੀ ਆਂ ਫਿਰ ਮੈਂ ਠੀਕ ਹੈ
ਠੀਕ ਹੈ ਜੀ ਜ਼ਰੂਰ ਜ਼ਰੂਰ
ਠੀਕ ਹੈ ਜੀ
ਠੀਕ ਹੈ ਜੀ ਠੀਕ ਹੈ ਸਤਿ ਸ਼੍ਰੀ